ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ।
ਹੈਲੋ, ਹੋਰ ਕੀ ਹਾਲ ਚਾਲ?
ਠੀਕ ਆ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ?
ਠੀਕ ਆ ਵਧੀਆ ਤੁਸੀਂ ਸੁਣਾਓ?
ਬਹੁਤ ਦਿਨ ਤੋਂ ਗੱਲ ਨੀ ਹੋਈ ਮੈਂ ਕਿਹਾ ਚਲੋ ਅੱਜ ਗੱਲ ਈ ਕਰ ਲਈਏ।
ਹਾਂਜੀ ਹਾਂਜੀ, ਹੋਰ ਸੁਣਾਓ ਸਿਹਤਾਂ ਠੀਕ ਨੇ?
ਠੀਕ ਕਿੱਥੇ ਆ ਰਾਤ ਦਾ ਸਿਰ ਫੱਟਣ ਨੂੰ ਹੋਇਆ ਪਿਆ ਲੱਗਦਾ ਜਿਵੇਂ ਅੱਖਾਂ ਚ ਰੇਤਾ ਪਾਇਆ ਹੁੰਦਾ ਕਿਸੇ ਨੇ ਰਾਤ ਮਸਾਂ ਦੋ ਤਿੰਨ ਘੰਟੇ। ਬਤਾਊਂਗਾ ਵੀ ਟੁੱਟ ਟੁੱਟ ਕੇ।
ਅੱਛਾ ਕਿਉਂ ਕੀ ਹੋਇਆ?
ਤੈਨੂੰ ਪਤਾ ਤਾਂ ਐ ਯਾਰ ਜਿਹੜਾ ਸਾਡੇ ਘਰ ਦੇ ਪਿੱਛੇ ਪੈਲੇਸ ਬਣਿਆ ਰਾਤ। ਉੱਥੇ ਪਰ ਉਹ ਰਾਤ ਪਾਰਟੀ ਚਲੀ ਜਾਂਦੀ ਇੱਕ ਦੋ ਵਜੇ ਤੱਕ ਚਲੀ ਜਾਂਦਾ ਸੌਣ ਨੀ ਦਿੰਦੇ। ਜਮ੍ਹਾਂ ਨੀਂਦ ਨੀ ਆਉਂਦੀ ਰਾਤ ਨੂੰ।
ਓਕੇ। ਠੀਕ ਐ। ਬਿਲਕੁਲ ਸਹੀ ਕਿਹਾ ਤੂੰ ਲੋਕਾਂ ਦੇ ਦਿਮਾਗ ਵਿੱਚ ਏ ਗੱਲ ਬੈਠੀ। ਬੈਠ ਗਈ ਐ। ਕਿ ਖੁਸ਼ੀ ਮਨਾਉਣ ਦਾ ਮਤਲਬ ਸਿਰਫ਼ ਦੂਜਿਆਂ ਦੇ ਕੰਨ ਪਾੜਨਾ ਐ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਵੱਡੇ ਵੱਡੇ ਸਪੀਕਰ ਹੁੰਦੇ ਆ ਉਹਨਾਂ ਦੀ ਆਵਾਜ਼। ਸਿੱਧੀ ਛਾਦੀ ਵਿੱਚ ਵੱਜਦੀ ਐ। ਅੱਜ ਕੱਲ ਅੱਜ ਕੱਲ ਪਹਿਲਾਂ ਦੇ। ਪਹਿਲਾਂ ਦੇ ਦੇ ਮਰੀ ਪਹਿਲਾਂ ਹੀ ਸਰੀਰ ਮਤਲਬ ਦਿਲਾਂ ਦੇ ਮਰੀਜ਼ ਨੇ। ਉਤੋਂ ਉਹਨਾਂ ਨੂੰ ਉਹਨਾਂ ਦੀ ਸਿਹਤ ਖ਼ਰਾਬ ਰਹਿੰਦੀ ਐ ਬਲੱਡ ਪ੍ਰੈਸ਼ਰ ਵੱਧਦਾ ਰਹਿੰਦਾ। ਉਹਨਾਂ ਨੂੰ ਰਾਤ ਨੂੰ ਡਾਕਟਰ ਨੂੰ ਫੋਨ ਕਰਨਾ ਪੈਂਦਾ ਏ ਸਮੱਸਿਆ ਕਾਰਨ।
ਹਾਂ, ਯਾਰ ਤੂੰ ਸਹੀ ਕਹਿ ਰੇ ਆ ਪਤਾ ਨੀ ਲੋਕਾਂ ਦੇ ਦਿਮਾਗ ਚ ਕੀ ਗੱਲ ਬੈਠ ਗਈ ਵੀ ਮਤਲਬ ਜਿਹਨੂੰ ਖੁਸ਼ੀ ਆ ਓ ਜ਼ਿਆਦੇ। ਜ਼ੋਰ ਦੇ ਸਪੀਕਰ ਬਜਾਊਗਾ ਤਾਂ ਪਤਾ ਲੱਗੂਗਾ ਵੀ ਉਹਨਾਂ ਦੇ ਘਰ ਖੁਸ਼ੀ ਐ ਜਿਵੇਂ ਬੇਸ ਚੱਲਦੀ ਐਨ। ਦਿਲ ਕੰਬਦਾ ਛਾਤੀ ਕੰਬਦੀ ਆ ਪੂਰੀ। ਤੈਨੂੰ ਪਤਾ ਨੀ ਵੀ ਮੇਰੇ ਦਾਦਾ ਜੀ ਦਾ ਆਪਓਰੇਸ਼ਨ ਹੋਇਆ। ਦਿਲ ਦਿਲ ਦੇ ਮਰੀਜ਼ ਨੇ ਸਟੰਟ ਪਿਆ ਉਹਨਾਂ ਦੀ ਤਬੀਅਤ ਵੀ ਰੋਜ਼ ਖ਼ਰਾਬ ਰਹਿੰਦੀ ਐ ਐਵੇਂ।
ਹੂੰ ਹੂੰ, ਏ ਤੇ ਗੱਲ ਹੈ ਅੱਛਾ। ਇਹ ਜਿਹੜੇ ਡੀ ਜੇ ਜਾਂ ਲਾਊਡ ਸਪੀਕਰ ਹੁੰਦੇ ਇਹਨਾਂ ਦੀ ਆਵਾਜ਼ ਕਿੰਨੀ ਹੁੰਦੀ ਆ ਹਨਾ।
ਹਾਂ ਅਵਾਜ ਤਾਂ ਜ਼ਿਆਦਾ ਹੁੰਦੀ ਆ।
ਓ ਅ ਓ ਤੇਰੀ ਦੀ। ਇਹ ਤਾਂ ਬਹੁਤ ਜ਼ਿਆਦਾ ਜ਼ਿਆਦਾ ਈ ਯਾਰ ਮੈਨੂੰ ਲੱਗਦਾ ਕਿ ਸਿਰਫ਼ ਕੰਨ ਨੀ ਦੁਖਦੇ ਪਰ ਏ ਹੁਣ ਸਮਝ ਆ ਗਈ ਐ ਕਿ ਅੱਜ। ਅੱਜ ਸਵੇਰ ਦਾ ਮੇਰਾ ਆਪ ਦਾ ਸੁਭਾਅ ਇੰਨਾ ਚਿੜਚਿੜਾ ਹੋਇਆ ਹੋਇਆ ਮੈਨੂੰ ਕੰਮ ਕਰਨ ਵੀ, ਦਿਲ ਈ ਨੀ ਲੱਗਦਾ ਪਿਆ ਛੋਟੀ-ਛੋਟੀ ਗੱਲ ਤੇ ਗੁੱਸਾ ਆ ਰਿਹਾ ਇਹੀ ਨੋਇਜ਼ ਪੋਲਿਊਸ਼ਨ ਇਹੀ। ਪ੍ਰਦੂਸ਼ਣ ਦੇ ਕਾਰਨ ਕਿਉਂਕਿ ਆਵਾਜ਼ਾਂ ਇੰਨੀਆਂ ਕ ਜ਼ਿਆਦਾ ਡਿਸਟਰਬ ਕਰਦੀਆਂ ਪਈਆਂ ਹਨ ਤੇ ਕੀ ਮੈਨੂੰ ਆਪਣੀ ਪੜ੍ਹਾਈ ਵਿੱਚ ਵੀ ਕਰਨ ਵਿੱਚ ਵੀ ਬਹੁਤ ਢਿਫ ਅ ਮਤਲਬ ਪ੍ਰੋਬ ਅਹ ਮੁਸ਼ਕਿਲ ਆ ਰੀ ਐ।
ਓਹੀ ਤਾਂ ਹੈ ਮਨੋਵਿਗਿਆਨਿਕ ਮਤਲਬ ਮਨ ਵੀ ਐਈ। ਦਮਾਗ ਖ਼ਰਾਬ ਰਹਿੰਦਾ ਜਿਵੇਂ ਤੁਸਾਂ ਡੈਜੀਬਲ ਕੀਤੀ ਹੋਈ ਐ। ਉਹਨਾਂ ਨੇ ਇਹ ਮਤਲਬ ਇੰਨੀ ਉੱਚੀ ਉੱਚੀ ਬਿਆਨ ਦੇਣੇ ਦਮਾਗ ਖ਼ਰਾਬ ਰਹਿੰਦਾ ਕਿ ਡਿਪ ਰੇਸ਼ਨ ਚ ਜਾਣ ਆਲੀ ਗੱਲ ਹੋਈ ਪਈ ਆ ਰੋਜ਼ ਇੰਜਾਈਟੀ ਮਨ ਬੜਾ ਚਿੜ ਚੜਾਇਆ ਰਹਿੰਦਾ ਯਾਰ ਕੀ ਕਰੀਏ ਮੈਂ ਤਾਂ ਤੰਗ ਆ ਗਿਆ।
ਯਾਰ ਤੂੰ ਬਿਲਕੁਲ ਸੱਚ ਕਿਆ ਰਾਤ ਦਾ ਸ਼ੋਰ। ਸ਼ੋਰ ਤਾਂ ਹੈਈ ਪਰ ਦਿਨ ਵੇਲੇ ਸੜਕਾਂ ਤੋਂ ਨਿਕਲਦਾ ਹੋਇਆ ਮਤਲਬ ਜਿਹੜੇ ਵਾਹਨ ਆ। ਉਹਨਾਂ ਦੀ ਆਵਾਜ਼ਾਂ ਲੋਕਾਂ ਨੂੰ ਲੋਕਾਂ ਵਿੱਚ ਸਬਰ ਤਾਂ ਹੈਨੀ ਜਿਵੇਂ ਖ਼ਤਮ ਈ ਹੋ ਗਿਆ। ਅੱਗੇ ਰੈਡ ਲਾਈਟ ਹੋਵੇਗੀ ਸਭ ਨੂੰ ਦਿੱਖ ਰਿਆ ਐ ਕਿ ਗੱਡੀਆਂ ਖੜੀਆਂ ਹਨ। ਪਰ ਪਿੱਛੇ ਖੜੇ ਲੋਕ ਲਗਾਤਾਰ ਪੀ ਪੀ ਆਵਾਜ਼ਾਂ ਮਤਲਬ ਹੋਰਨ ਮਾਰੀ ਜਾਣਗੇ। ਸ਼ੁਰੂ ਕਰ ਦਿੰਦੇ ਹਨ ਜਿਵੇਂ ਕਿ ਸਾਏ ਏਸ ਮਤਲਬ ਇਵੇਂ ਹੁੰਦਾ ਕਿ ਜਿਵੇਂ ਇਹਨਾਂ ਨੂੰ ਕਾਲ ਹੁੰਦੀ ਐ ਕਿ ਅਹੀਂ ਅੱਗੇ ਨਿਕਲ ਜਾਈਏ ਬਸ।
ਹਾਂ ਇਹੀ ਗੱਲ ਐ ਬੀ ਓਨਾਂ ਨੂੰ ਐਂ ਲੱਗਦਾ ਜਿਵੇਂ ਜ਼ਿਆਦਾ ਸੀ। ਜਦੋਂ ਹੋਰਨ ਬਜਾਵਾਂਗੇ ਤਾਂ ਛੇਤੀ ਅੱਗੇ ਕਲੀਅਰ ਹੋਵੇਗਾ ਹਰ ਪਾਸੇ ਇੱਧਰ ਨੂੰ ਚੱਲ ਜਾ। ਉਹੀ ਕੰਪਲਸਿਵ ਹੋਰਿੰਗ ਹੋਰਨਿੰਗ ਕਰੀ ਜਾਂਦੇ ਨੇ। ਹਾਰਨ ਵਜਾਈ ਜਾਂਦੇ ਨੇ ਬਿਨਾਂ ਵਜੇ ਤੋਂ ਹਾਰਨਸ ਆਦਤਾਂ ਨੇ ਬ ਖੜੇ ਰਹਿਣਾ ਹਾਰਨ ਵਜਾਈ ਜਾਣਾ ਜਿਵੇਂ ਓ ਬਾਰ ਦੇਖਲਾ ਬਾਹਰ ਹੁਣ ਬਿਨਾਂ ਵਜਾ ਤੋਂ ਕੋਈ ਹਾਰਨ ਨੀ ਵਜਾਂਦਾ ਵੀ ਜਿਵੇਂ ਬੱਤਮੀਜੀ ਮੰਨ ਦੇ ਨੇ ਅਗਲਾ ਅਗਲਾ ਦੇਖਦਾ ਐਂ ਲੱਗਦਾ ਵੀ ਕਿਸੇ ਨੇ ਗਾਲ ਕੱਢੀ ਜਿਵੇਂ ਹੋਰਨ ਵਜਾਤਾ ਹੋਵੇ। ਪਤਾ ਨੀ ਆਪਣੇ ਇੱਧਰ ਕਿਉਂ ਐਵੇਂ ਕਰਦੇ ਨੇ।
ਇਹ ਗੱਲ ਤਾਂ ਹੈਗੀ ਆ ਨੌਜਵਾਨਾਂ ਬਾਰੇ ਕੀ ਕਹੀਏ ਜਿਹੜੇ ਮੋਟਰਸਾਈਕਲਾਂ ਖ਼ਾਸ ਕਰਕੇ। ਪਟਾਕੇ ਵਜਾਉਂਦੇ ਹਨ ਜਿਵੇਂ ਬੁਲਟ ਵਗੈਰਾ ਹੋ ਗਿਆ ਬਹੁਤ ਵੱਡੇ ਵੱਡੇ ਵਾਹਨ ਲੈ ਕੇ। ਉਹਨਾਂ ਨੂੰ ਸ਼ੋਸ਼ੇਬਾਜ਼ੀਆਂ ਦੇ ਵਿੱਚ ਬੁਲਟ ਦੇ ਪਟਾਕੇ ਪਾਉਂਦੇ ਹਨ ਏ ਮੈਂ ਪਰਸੋਂ ਬਾਜ਼ਾਰ ਵਿੱਚ ਖੜਾ ਸੀ ਇੱਕ ਮੁੰਡਾ ਬਿਲਕੁਲ ਮੇਰੇ ਨੇੜੋ ਦੀ ਨਗਿਆ ਠੀਕ ਆ। ਜ਼ੋਰਦਾਰ ਪਟਾਕਾ ਪਾਇਆ ਕੀ ਮੇਰੇ ਇੱਕ ਪਲ ਲਈ ਮੈਂ ਡਰ ਗਿਆ ਪਿੱਛੇ ਹ ਮਤਲਬ ਮੈਨੂੰ ਇੱਦਾਂ ਲੱਗਾ ਕਿ ਹਾਏ ਇੱਕਦਮ ਇੰਨੀ ਆਵਾਜ਼ ਕਿਵੇਂ ਹੋਗੀ। ਮੇਰੇ ਕੰਨਾਂ ਵਿੱਚ ਕਈ ਘੰਟੇ ਸਾਹ ਸਾਹ। ਹੁੰਦੀ ਰਈ ਕਿਉਂਕਿ ਓਨੇ ਵ ਇੱਕ ਦਮ ਹੀ ਆ ਕੇ ਮੇਰੇ ਕੋਲ ਇੰਨੀ ਓ ਜ਼ਿਆਦਾ ਆਵਾਜ਼ ਦੇ ਵਿੱਚ ਪਟਾਕਾ ਮਾਰਿਆ ਸੀ ਬੁਲਟ ਦਾ।
ਹੋਰ ਯਾਰ ਇਹ ਤਾਂ ਬੜੀ ਖਤਰਨਾਕ ਚੀਜ਼ ਐ ਟੀਨਸ ਕਹਿੰਦੇ ਨੇ ਇਹਨੂੰ। ਕੰਨਾਂ ਦੇ ਅੰਦਰ ਲਗਾਤਾਰ ਜਿਵੇਂ ਸਿਟੀ ਜੀ ਵੱਜੀ ਜਾਂਦੀ ਹੁੰਦੀ ਐ ਵੈਸੇ ਤਾਂ। ਇੱਕ ਸੌ ਤੀਹ ਡੈਸੀਬਲ ਤੱਕ ਠੀਕ ਐ ਏ ਤਾਂ ਬਹੁਤ ਉੱਪਰ ਹੋ ਜਾਂਦੀ ਆਵਾਜ਼ ਜਿਵੇਂ ਬਜ਼ੁਰਗਾਂ ਨੂੰ ਜਾਂ ਗਰਭਰਤ ਤੀ ਔਰਤਾਂ ਨੂੰ ਛੋਟੇ ਬੱਚੇ ਏ ਤਾਂ ਵਿਚਾਰੇ ਬੜੇ ਪਰੇਸ਼ਾਨ ਹੋਏ ਦੇ ਨੇ। ਕੰਨ ਬੋਲੇ ਕਰਨ ਆਲੀ ਗੱਲ ਹੋ ਜਾਂਦੀ ਏ ਤਾਂ।
ਯਾਰ ਇਹ ਇਹ ਤਾਂ ਗੁੰਡਾਗਰਦੀ ਹੋਈ ਨਾ। ਇਹ ਤਾਂ ਸਾਡੇ ਦੇਸ਼ ਵਿੱਚ ਦੇਸ਼ ਦੇ ਇਸ ਖਿਲਾਫ਼ ਕਨੂੰਨ ਹੋਣੇ ਚਾਈਦੇ ਨੇ। ਕਿ ਸਾਡੀ ਪੁਲਿਸ, ਸਾਡੀਆਂ ਅਦਾਲਤਾਂ ਨੂੰ ਇਹ ਸਮ ਇਹ ਸਭ ਨੀ ਦਿਖਾਈ ਦੇਂਦਾ। ਕਿ ਇਹ ਇਹਨਾਂ ਉੱਤੇ ਵੀ ਰੋਕ ਲਗਾਉਣੀ ਚਾਈਦੀ ਆ। ਟੈਕਸ ਦਿੰਣੇ ਆਂ ਸ਼ਾਂਤੀ ਨਾਲ ਜੀਣ ਦਾ ਹੱਕ ਸਾਨੂੰ ਸਾਡੇ ਸੰਵਿਧਾਨ ਤੋਂ ਮਿਲਿਆ ਏ। ਪਰ ਨਈਂ, ਲੋਕੀ ਨੀਂ ਇਵੇਂ ਕਰਦੇ ਹੈਗੇ।
ਕਾਨੂੰਨ ਤਾਂ ਯਾਰ ਬੜੇ ਸਖ਼ਤ ਨੇ ਉਰੇ ਇਹ ਤਾਂ ਮਤਲਬ ਆਪਣੇ ਅ ਬਣਿਆ ਬੀ ਜੇ ਅ ਰਿਸ ਜਿਹੜੇ ਰਿਸਿ਼ਟਡ ਏਰੀਆ ਨੇ ਉੱਥੇ ਆਪਾਂ ਹੋਰਨ ਨ੍ਹੀਂ ਕਰ ਸਕਦੇ ਜਿਵੇਂ। ਲੋਕ ਤਾਂ ਹੋਸ ਹੋਸਪਿਟਲ ਬਾਹਰ ਨੀਂ ਹਟਦੇ ਨੇ ਦੋ-ਦੋ ਹਜ਼ਾਰ ਰੁਪਏ ਚਲਾਨ ਏ, ਉੱਥੇ ਮਤਲਬ ਸੈਟ ਕੀਤੀ ਈ ਨਿਮ ਪਚਵੰਜਾ ਤੋਂੱ ਪੰਜਤਾਲੀ ਡੈਸੀਮਲ ਸੈਟ ਕੀਤੀ ਹੋਈ ਆਵਾਜ਼ ਵੀ ਨਾਲੇ ਤੁਸੀਂ ਰਾਤ ਨੂੰ ਦਸ ਵਜੇ ਤੋਂ ਲੈਕੇ ਸਵੇਰੇ ਛੇ ਵਜੇ ਤੱਕ ਕੋਈ ਡੀ ਜੇ ਨੀ ਬਜਾ ਸਕਦੇ। ਪਰ ਲੋਕ ਹੁਣ ਮੰਨਦੇ ਨੇ ਕਿ ਕਾਫੀ ਸਿਸਟਮ ਵੀ ਆਪਣਾ ਢਿੱਲਾ ਵਾ ਪੈਸੇ-ਪੂਸੇ ਦੇ ਕੇ ਏਂਈ ਛੁੱਟ ਜਾਂਦੇ ਨੇ।
ਇਹ ਦੋ ਵੱਡੇ ਕਾਰਨ ਆ, ਜਿਹਨਾਂ ਦੇ ਕਾਰਨ ਮਤਲਬ ਜਿਨ੍ਹਾਂ ਦੇ ਕਾਰਨ ਲੋਕਾਂ ਨੂੰ ਜ਼ਿਆਦਾ ਮੁਸ਼ਕਿਲਾਂ ਵੇਖਣੀਆਂ ਪੈਂਣਦੀਆਂ ਵਾ ਤੇ ਪਰ ਸਾਡੇ ਜੇੜੇ ਪ੍ਰਸ਼ਾਸਨ ਆ ਉਹਨਾਂ ਨੂੰ ਇੱਥੇ ਢਿੱਲ ਅਤੇ ਲਾਪਰਵਾਹੀ ਬਿਲਕੁਲ ਨਈ ਵਰਤਣੀ ਚਾਈਦੀ। ਜਦੋਂ ਤੱਕ ਕੋਈ ਸਕ ਸਖ਼ਤ ਐਕਸ਼ਨ ਨਈ ਨਾ ਲਿੱਤਾ ਜਾਂਦਾ ਜਾਂ ਨਿਰਮ ਨਿਯਮਾਂ ਨੂੰ ਢੰਗ ਨਾਲ ਨਈ ਵਰਤਿਆ ਜਾਂਦਾ ਤੇ ਇਹਦਾ ਕੋਈ ਨਾ ਕਾਰਨ ਇੱਕ ਮਤਲਬ ਸਾਡੇ ਤੋਂ ਉਤੇ ਇਹ ਪ੍ਰਭਾਵਿਤ ਹੀ ਰਹਿਣਾ ਠੀਕ ਆ ਮਤਲਬ ਇਹ ਇੱਕ ਦੂਜੇ ਨੂੰ ਅਸੀਂ ਮਤਲਬ ਇਨ੍ਹਾਂ ਦੀ ਇਹ ਨਿਯਮਾਂ ਦੀ ਜੇੜੀ ਪਾਲਣਾ ਕਰਨੀ ਜ਼ਰੂਰੀ ਆ। ਤੇ ਇਸ ਲਈ ਸਾਨੂੰ ਹਾਡੇ ਪ੍ਰਸ਼ਾਸਨ ਨੂੰ ਵੀ ਚਾਈਦਾ ਵਾ ਕਿ ਹਾਂ ਇੱਥੇ ਉਤੇ ਸਖ਼ਤ ਕਾਨੂੰਨ ਬਣਾਉਣ
ਹਾਂ ਯਾਰ ਗੱਲ ਤਾਂ ਤੂੰ ਸਹੀ ਕੈ ਰਿਆ ਕਲ ਮੇਰੇ ਪਿਤਾ ਜੀ ਵੀ ਕੈਅ ਰਹੇ ਸੀ ਕਿ ਚੱਲ ਆਪਾਂ ਪੁਲਿਸ ਨੂੰ ਫੋਨ ਕਰਨੇਂ ਆ ਪਰ ਮੈਂ ਉਹਨਾਂ ਨੂੰ ਕੈਅ ਤਾ ਯਾਰ ਗਵਾਂਢ ਮੱਥੇ ਦਾ ਸਵਾਲ ਆਉਂਦਾ ਵੀ ਇਲਾਕੇ ਵਿੱਚ ਕਿਸੇ ਦੇ ਘਰੇ ਖੁਸ਼ੀ ਆ ਆਪਾਂ ਫਿਰ ਇਹ ਤਾਂ ਮੁਸੀਬਤ ਨਾਂ ਖੜੀ ਹੋ ਜੇ ਕੀ ਲੱਗਦਾ ਵੀ ਅਪੋ ਅਪਨੇ ਸੋਚ ਰੇਣੇ ਵੀ ਐਵੇਂ ਇਹ ਤਾਂ ਫਿਰ ਗੁਆਂਢੀਆਂ ਨਾਲ ਬਗਾੜਨ ਵਾਲੀ ਗੱਲ ਹੋ ਜਾਂਦੀ ਆ।
ਹਂ, ਆਹ ਇਹ ਤਾਂ ਗੱਲ ਠੀਕ ਐ ਅੱਛਾ ਯਾਰ ਇੱਕ ਹੋਰ ਸੰਵੇਦਨਸ਼ੀਲ ਮੁੱਦਾ ਹੈਗਾ ਵਾ ਜਿਸ ਤੇ ਲੋਕ ਗੱਲ ਕਰਨ ਤੋਂ ਡਰਦੇ ਆ ਸਾਡੇ ਦੇਸ਼ ਵਿੱਚ ਧਾਰਮਿਕ ਸਥਾਨ ਚਾਵੇ ਜਿਵੇਂ ਕਿ ਗੁਰਦੁਆਰਾ ਸਾਹਿਬ ਹੋ ਗਏ ਹਨਾਂ ਮੰਦਿਰ ਹੋ ਗਏ, ਮਸਜਿਦ ਹੋੰਦੇ ਉੱਥੇ ਵੀ ਸਵੇਰੇ ਸਵੇਰੇ ਦੇਖੋਗੇ ਤਾਂ ਤੁਸੀਂ ਚਾਰ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਮੋਸਟ ਔਫ ਮਤਲਬ ਚਾਰ ਵਜੇ ਤੋਂ ਪੰਜ ਵਜੇ ਦੇ ਵਿੱਚ-ਵਿੱਚ ਲਾਊਡ ਸਪੀਕਰ ਲੱਗ ਜਾਂਦੇ ਹੁੰਦੇ ਆ ਹੇਨਾਂ ਅਲੱਗ-ਅਲੱਗ ਧਾਰਮਿਕ ਸਥਾਨਾਂ ਦੇ ਸਪੀ ਮਤਲਬ ਸਪੀਕਰ ਲੱਗੇ ਹੁੰਦੇ ਆ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਨੇ ਮੈਂ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦਾ ਵਾਂ ਬਹੁਤ ਆਗਿੱਆ ਮਤਲਬ ਉਹਨਾਂ ਦੀ ਪਾਲਣਾ ਕਰਦਾ ਵਾਂ ਪਰ ਮੈਂ ਇੰਨੀ ਉੱਚੀ ਆਵਾਜ਼ ਚ ਸਪੀਕਰ ਚਲਾਉਣਾ ਇਹ ਜ਼ਰੂਰੀ ਹੀ ਇਹ ਜ਼ਰੂਰੀ ਐ। ਇਹ ਕੀ ਇਨਾਂ ਧਾਰਮਿਕਤਾ ਜ਼ਿਆਦਾ ਈ ਵੱਧਦੀ ਪਈ ਐ ਲੋਕਾਂ ਦੇ ਅੰਦਰ
ਹਾਂ ਯਾਰ ਗੱਲ ਤਾਂ ਤੇਰੀ ਠੀਕ ਐ ਮਤਲਬ ਆਪਾਂ ਇਹ ਨਈ ਕਹਿੰਦੇ ਆਪਾਂ ਡਿਸਰਿਸਪੈਕਟ ਨਈ ਕਰਦੇ ਕਿਸੇ ਧਰਮ ਨੂੰ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ। ਪਰ ਜਿਵੇਂ ਚਲੋ ਮੰਨਿਆ ਆਪਾਂ ਕੈਅ ਸਕਦੇ ਆਂ ਵੀ ਕੋਈ ਮੇਨ ਫੰਕਸ਼ਨ ਐ, ਕੋਈ ਦਿਨ ਤਿਉਹਾਰ ਐ, ਉਹ ਦਿਨ ਮੰਨ ਜਾਂਦਾ ਐ ਪਰ ਰੋਜ਼-ਰੋਜ਼ ਮਤਲਬ ਇਹ ਕੋਈ ਕੈਂਦਾ ਨੀ ਹੈਗਾ ਆਲੇ-ਦੁਆਲੇ ਆਲਾ ਵੀ ਮਤਲਬ ਉਹ ਵੀ ਸਾਰੇ ਵੱਡੇ-ਵੱਡੇ ਸਪੀਕਰ, ਐਮਪਲੀਫੇਅਰ ਲਾ ਕੇ ਪਾਠ ਕਰਨਾ ਜਾਂ ਹੋਰ ਪ੍ਰੋਗਰਾਮ ਕਰਨੇ ਆਪਣੇ ਉਹ ਵੀ ਰੋਜ਼-ਰੋਜ਼ ਬਰਦਾਸ਼ਤ ਨਈਂ ਹੁੰਦਾ, ਪਰ ਆਪਾਂ ਕੈਅ ਨੀ ਸਕਦੇ ਨਾਂ ਅਗਲਾ ਕੈਂਦਾ ਵੀ ਇਹ ਨਾਸਤਿਕ ਬੰਦਾ ਮਰ ਰਿਆ ਹੋਰ ਮਰ ਰਿਆ ਵੀ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ
ਬਿਲਕੁਲ ਸਾਡੇ ਗੁਰਦੁਆਰਿਆਂ ਨੇ ਤਾਂ ਪਵਨ ਗੁਣ ਪਾਣੀ ਪੀਤਾ ਮਾਤਾ ਧਰਤ ਮਹਤ ਕਹਿ ਕੇ ਵਾਤਾਵਰਨ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ ਹੈਗਾ ਵਾ। ਇਸ ਵਿੱਚ ਹਵਾ ਪਾਣੀ ਦੇ ਨਾਲ ਨਾ, ਆਕਾਸ਼ ਦੀ ਵੀ ਸ਼ਾਂਤੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਨਾ ਪੰਜਾਬ ਵੀ ਪੰਜਾਬ ਪੰਜਾਬ ਇੱਕ ਪਾਸੇ ਕੋਈ ਸੁ-ਸੁਧਾਰ ਨੀ ਰਿਆ ਹੈਗਾ।
ਨਈ ਐਵੇਂ ਤਾਂ ਹੋ ਰਿਆ ਯਾਰ ਕਈ ਮਤਲਬ ਪੰਚਾਇਤਾਂ ਆਪਣੇ ਪਿੰਡਾਂ ਚ ਉਹਨਾਂ ਨੇ ਕੀਤਾ ਹੋਇਆ ਵੀ ਇਨੇ ਤੋਂ ਇਨੇ ਹੀ, ਤੁਸੀਂ ਸਪੀਕਰ ਲਾ ਸਕਦੇ ਓ ਜਾਂ ਇੰਨੀ ਈ ਆਵਾਜ਼ ਕਰ ਸਕਦੇ ਓ ਕਈ ਪਿੰਡ ਤਾਂ ਇਹਨੂੰ ਬਹੁਤ ਵਧੀਆ ਨਾ ਪਾਲਣ ਕਰ ਰੇ ਨੇ ਕਈ ਜਗ੍ਹਾ ਦਾ ਬੜਾ ਮਾਹੌਲ ਸ਼ਾਂਤ ਹੋ ਗਿਆ ਪਰ ਜ਼ਿਆਦਾਤਰ ਹਲੇ ਐਵੀ ਆ ਕੰਮ ਸਪੀਕਰ ਚੱਲਦਾ ਈ ਚੱਲਦਾ ਓ ਵੀ ਉੱਚੀ ਆਵਾਜ਼। ਸ਼ਹਿਰਾਂ ਵਿੱਚ ਤਾਂ ਨੋਰਮਲ ਐ ਪਰ ਪਿੰਡਾਂ 'ਚ ਵੀ ਬਹੁਤ ਦਿੱਕਤ ਆ ਰਹੀ ਐ ਅੱਜ ਕੱਲ੍ਹ
ਏ ਤਾਂ ਬਹੁਤ ਵਧੀਆ ਗੱਲ ਐ ਕਾਸ਼ ਏ ਸੋਚ ਸਭ ਜਗ੍ਹਾ ਫੈਲ ਜਾਵੇ। ਅੱਛਾ ਜਦੋਂ ਅਸੀਂ ਇਸ ਸ਼ੋਰ ਦੀ ਗੱਲ ਕਰਦੇ ਆ ਤਾਂ ਅਸੀਂ ਸਿਰਫ ਇਨਸਾਨਾਂ ਬਾਰੇ ਸੋਚਦੇ ਆ ਪਰ ਸਾਡੇ ਆਲੇ ਦੁਆਲੇ ਜਿਹੜੇ ਬੇਜਵਾਨ ਪੰਛੀ ਰਹਿੰਦੇ ਆ। ਉਹਨਾਂ ਦੇ ਇਸ ਹਿਸਾਬ ਨਾਲ ਅਸਰ ਪੈਂਦਾ ਹੋਏਗਾ। ਓ ਤਾਂ ਆਪਣੀ ਤਕਲੀਫ਼ ਬੋਲ ਕੇ ਵੀ ਨੀ ਦੱਸ ਸਕਦੇ।
ਯਾਰ ਏ ਤਾਂ ਸਿਰਫ਼ ਇਨਸਾਨਾਂ ਲਈ ਨੀ ਯਾਰ ਏ ਤਾਂ ਆਪਣੇ। ਪੰਛੀਆਂ ਜਾਨਵਰਾਂ ਲਈ ਵੀ ਬਹੁਤ ਖ਼ਤਰਨਾਕ ਐ ਹੁਣ ਜਿਵੇਂ। ਇੱਕ ਦੂਜੇ ਨਾਲ ਬਹੁਤ ਖਤਰਾ ਮਹਿਸੂਸ ਕਰਦੇ ਨੇ ਪੰਛੀ ਵੀ ਵਿਚਾਰੇ ਡਰ ਡਰ ਕੇ ਬੈਠੇ ਰਹਿੰਦੇ ਨੇ। ਆਪਾਂ ਤਾਂ ਚਲੋ ਕੁੱਛ ਕਹਿ ਸਕਦੇ ਆ ਪਰ ਬੇਜੁਬਾਨ ਹੁਣ ਕੀ ਕਰਨ ਕਈ ਪੰਛੀ ਆਂਲਣੇ ਚੋ ਰੁਲ ਲੁੱਕ ਲੁੱਕ ਕੇ ਭੱਜਦੇ ਨੇ ਡਰਦੇ ਨੇ ਆਲਣੇ ਛੱਡ ਕੇ ਭੱਜਦੇ ਨੇ ਜਿਸ ਨਾਲ ਉਹਨਾਂ ਦੀ ਨਸਲ ਈ ਖ਼ਤਮ ਹੋ ਰੀ ਅੱਜ ਕੱਲ।
ਮੈਨੂੰ ਹੁਣ ਯਾਦ ਆਇਆ ਸਾਡੇ ਘਰ ਵਿੱਚ ਜਿਹੜਾ ਪਾਲਤੂ ਕੁੱਤਾ ਨੀ ਹੈਗਾ। ਦੀਵਾਲੀ ਵਾਲੇ ਦਿਨ ਜਦੋਂ ਗੁਆਂਢ ਵਿੱਚ ਪਟਾਕੇ ਚੱਲਦੇ ਸੀ। ਓ ਇੰਨਾ ਡਰ ਜਾਂਦਾ ਸੀ ਕੰਬਦਾ ਹੁੰਦਾ ਸੀ ਵਿਚਾਰਾ ਅਹ ਉਸ ਦਿਨ ਰੋਟੀ ਵੀ ਨੀ ਖਾਂਦਾ ਸੀਗਾ ਅੱਖਾਂ ਚ ਸਾਫ਼ ਡਰ ਉਹਦੇ ਨਜ਼ਰ ਆਉਂਦਾ ਸੀਗਾ ਕਿ ਹਾਂ ਹੁਣ ਏ ਡਰਿਆ ਪਿਆ ਵਾ।
ਬਿਲਕੁੱਲ ਯਾਰ ਏ ਤਾਂ ਹੁਣ ਐ ਆ ਵੀ ਆਪਾਂ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਆ। ਉਹੀ ਕਰ ਸਕਦੇ ਨੇ ਕਿਉਂਕਿ ਰੱਖ ਨੈਚੁਰਲ ਸਾਊਂਡ ਅਬਜ਼ੋਰਬਰ ਹੁੰਦੇ ਨੇ ਉਹਨਾਂ ਨਾਲ ਵੀ ਆਵਾਜ਼ ਘੱਟ ਆਂਦੀ ਐ। ਹੁਣ ਵੀ ਮੈਂ ਤਾਂ ਅਹੀ ਦੇਖ ਰਿਹਾ ਵੀ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਉਹਦੇ ਨਾਲ ਹੀ ਫ਼ਰਕ ਪੈਣਾ।
ਸੱਚੀ ਯਾਰ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਅਸੀਂ ਅਣਜਾਣੇ ਵਿੱਚ ਕਿੰਨਾ ਪਾਪ ਕਰਦੇ ਆ ਤੇ ਕਿੰਨੇ ਜਣੇ ਨੇ ਅਸੀਂ ਦੁਖੀ ਕਰਦੇ ਆ ਹਨਾ।
ਹਾਂ ਉਹੀ ਐ ਵੱਧ ਤੋਂ ਵੱਧ ਰੁੱਖ ਲਗਾਈਏ ਉਹਦੇ ਨਾਲ ਠੀਕ ਰਹਿਣਾ। ਚੱਲ ਠੀਕ ਐ ਯਾਰ। ਮੈਂ ਕਰਦਾ ਗੱਲ ਤੈਨੂੰ ਓਕੇ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।